ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਹਾਂਜੀ-ਹਾਂਜੀ ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਆਪਣਾ, ਹੋਰ ਕੀ ਕਰਦੇ
ਬਸ ਘਰਾ ਦੇ ਕੰਮ
ਬਸ-ਬਸ, ਸਡੇ ਦਾ ਬਸ ਏ ਹੁੰਦਾ।
ਅੱਜ ਸੰਡੇ ਆ ਵੈਸੇ ਵੀ, ਸੰਡੇ ਨੂੰ ਵੈਸੇ ਲੇਟ ਹੋ ਜਾਂਦਾ ਸਾਰਾ ਕੰਮ।
ਹਾਂਜੀ-ਹਾਂਜੀ।
ਹੋਰ ਕਿਆ।
ਸੰਡੇ ਤੇ ਕਹਿਣ ਨੂੰ ਛੁੱਟੀ ਹੁੰਦੀ ਐ, ਨਾ ਬਸ ਗਏ ਹੋਏ ਸੀਗੇ ਬਾਜ਼ਾਰ ਤੇ ਕਹਿੰਦੇ ਮੈਂ ਬਾਜ਼ਾਰੋਂ ਹੀ ਲੈ ਆਣਾ। ਮੈਂ ਕਿਹਾ ਚੱਲ ਮੈਂ ਔਨੀ ਦੇਰ ਦੁਪਹਿਰ ਦਾ ਕਰ ਲੈਣੀ ਆਂ।
ਹਾਂ ਠੀਕ ਏ, ਹੋਰ ਕਿਆ ਹਾਂਜੀ। ਚਲੋ ਵਧੀਆ ਐ, ਐਚ ਸੰਡੇ ਨੂੰ ਤੇ ਬੰਦਾ ਬਾਹਰ ਦਾ ਖਾ ਹੀ ਸਕਦਾ ਐ।
ਹਾਂਜੀ-ਹਾਂਜੀ। ਹੂੰ, ਤੁਸੀਂ ਕਰ ਲਿਆ ਨਾਸ਼ਤਾ? ਬਸ ਬੇਟਾ ਕਹਿ ਰਿਹਾ ਸੀ, ਕਚੋਰੀਆਂ ਖਾਣੀਆਂ।
ਅੱਛਾ-ਅੱਛਾ ਵਧੀਆ
ਲੂੀ ਤਾਂ ਘਰ ਵੀ ਖਾ ਲੈਂਦੇ ਹਾਂ ਕਚੋਰੀਆਂ ਮੰਗਵਾ ਦੋ ਕਹਿੰਦਾ।
ਨਹੀਂ ਠੀਕ ਹੋ ਤੁ ਉਹ ਬੱਚਿਆਂ ਨੇ ਖਾਣਾ ਹੁੰਦਾ ਉਹ ਮੰਗਵਾਉਣਾ ਚਾਹੀਦਾ।
ਹਾਂਜੀ-ਹਾਂਜੀ ਉਹ ਤੇ ਪਾਪਾ ਕਹਿੰਦੇ ਕੋਈ ਨੀ ਮੈਂ ਆਂਦੇ ਆਂਦੇ ਲੈ ਆਨਾ।
ਹਾਂਜੀ ਹੋਰ ਸੁਣਾਓ। ਠੀਕ ਠਾਕ ਸਭ
ਜੀ ਹਾਂਜੀ ਤੁਸੀਂ ਕੀ ਬਣਾ ਲਿਆ ਅੱਜ
ਪੂੜੀ
ਅੱਛਾ-ਅੱਛਾ ਗਰਮੀ 'ਚ ਤੇ ਬਣਾਉਣ ਵਾਲੇ ਦੀ ਮੱਤ ਵਜ
ਬਨਾਉਣ ਵਾਲੇ ਦੀ ਬਸ ਬੱਚਿਆਂ ਦੇ ਜਿਹੜੇ ਹੈਗੇ ਨੇ ਟੰਟੇ ਉਹ ਤੇ ਕਰਨੇ ਪੈਂਦੇ ਨੇ ਨਾ ਉਹਨਾਂ ਨੂੰ ਚਾਹੀਦਾ ਵਾ ਕੁਛ ਨਾ ਕੁਛ ਹੁਣ ਦੋਪਹਿਰੀ ਕਹਿ ਰਹੇ ਸੀ ਕੜੀ ਚੌਲ ਬਣਾਓ। ਤੇ ਬਸ ਉਹਨੂੰ ਬਣਦੇ ਹੀ ਬੜਾ ਟਾਈਮ ਲੱਗਦਾ।
ਪੂੜੀਆਂ ਚਲੋ ਫੇਰ ਜਲਦੀ ਬਣ ਜਾਂਦੀਆਂ।
ਹਾਂ ਉਹ ਪਰ ਨਿੱਕੀਆਂ- ਨਿੱਕੀਆਂ ਹੁੰਦੀਆਂ ਨੇ ਵੈਸੇ ਵੀ ਚਲੋ ਓਇਲੀ ਵੀ ਆਉਂਦੀਆਂ ਨੇ ਦੋ ਚਾਰ ਖਾ ਕੇ ਬੱਚਾ ਰੱਜ ਜਾਦਾਂ।
ਹਾਂਜੀ-ਹਾਂਜੀ
ਬਾਕੀ ਚਲੋ ਜੋ ਖਾਣਾ ਉਹਨਾ ਨੇ ਤੇ ਖਾਣਾ ਹੀ ਖਾਣਾ। ਟਾਈਮ ਲੱਗੇ ਨਾ ਲੱਗੇ ਮਟੀਰੀਅਲ ਵੀ ਓਨਾ ਲੱਗਣਾ।
ਜੋ ਵੀ ਰੇ ਬਸ ਇਹ ਕਿ ਬੱਚੇ ਖਾਣ ਗੇ
ਬਸ ਉਹ ਖੁਸ਼ ਹੋ ਕੇ ਖਾਗੇ ਨਾ ਹੋਈਓ ਵੱਡੀ ਗੱਲ ਏ। ਅੱਜ ਕੱਲ੍ਹ ਬੱਚਿਆਂ ਦੇ ਨੱਕ ਥੱਲੇ ਕੁਛ ਨਹੀਂ ਆਉਂਦਾ।
ਬਸ- ਬਸ ਬਸ ਵਧੀਆ ਹੋਰ ਬਸ ਲੱਗੀ ਹੋਈ ਸੀ। ਅਤੇ ਮੈਂ ਕਿਹਾ ਚਲ ਫੋਨ ਕਰਾਂ। ਹਾਂਜੀ ਜਾਣਾ ਕਿਤੇ ਘੁੰਮਣ
ਬਸ ਛੁੱਟੀਆਂ ਖਤਮ ਹੋ ਗਈ ਹੁਣ ਕਿੱਥੇ ਜਾਣਾ ਉਹ ਆਏ ਜਿੱਥੇ -ਜਿੱਥੇ ਜਾਣਾ ਸੀ।
ਅੱਛਾ- ਅੱਛਾ ਬਸ ਏਦਾਂ ਹੀ ਆਦਾ 'ਚ ਕੋਈ ਆਵੇ ਤੇ ਹਾਂਜੀ।
ਸਵੇਰੇ ਸੱਤ ਵਜੇ ਇੰਨੀ ਧੁੱਪ ਚੜ ਜਾਂਦੀ ਜਿਵੇਂ ਦੁਪਹਿਰ ਹੋਈ ਪਈ ਏ ਫੇਰ ਮੂੰਹ ਕੱਢਣ ਦੇ ਦਿਲ ਨੀ ਕਰਦਾ ਸਹੀ ਗੱਲ ਕਿਆ ਬਣਦਾ
ਬੱਚੇ ਮਗਰ ਪੈ ਜਾਂਦੇ ਆ ਥੋੜਾ ਸੰਡੇ ਨੂੰ
ਬੱਚਿਆਂ ਦਾ ਤੇ ਚਲੋ ਹੈ ਹੀ ਉਹਨਾਂ ਨੂੰ ਉਹਨਾਂ ਨੂੰ ਸਰਦੀ ਗਰਮੀ ਲੱਗਦੀ।
ਉਹਨਾਂ ਨੂੰ ਨੀ ਐ ਇਸ ਗੱਲ ਐ ਬੱਚਿਆਂ ਨੂੰ ਨਹੀਂ ਐ।
ਬੱਚਿਆਂ ਨੂੰ ਕੋਈ ਸਰਦੀ ਗਰਮੀ ਨੀ ਹੈ ਬਸ ਸਾਨੂੰ ਆਪਣਿਆਂ ਨੂੰ ਹੈਗੀ ਐ। ਅਸੀਂ ਸੋਚਦੇ ਹਾਂ ਬੱਚੇ ਨਾ ਬਿਮਾਰ ਹੋ ਜਾਣ ਰਹਿਣ ਦੇ ਛੋੜ ਪਰੇ ਅੱਜ ਬੱਦਲ ਤੇ ਹੁਣ ਇਕਦਮ ਬਣ ਗਿਆ।ਇੱਥੇ ਅੱਗੇ ਤਾਂ ਪਤਾ ਨੀ ਮਾਲਿਕ ਕੀ ਕਰਦਾ ਐ।
ਹੁੰਦੀ ਪਈ ਐ ਬਾਰਿਸ਼ ਤੇ ਹੁਣ ਇਨੀ ਹੂਮਸ ਹੋਈ। ਕਿ ਕੋਈ ਹਿਸਾਬ ਨੀ।
ਨਹੀਂ ਇੱਥੇ ਹੁਣੇ ਹੀ ਬੱਦਲ ਬਣਿਆ ਥੋੜਾ ਜਿਹਾ। ਦੇਖੋ ਹੁਣ ਹੁੰਦਾ ਕੀ ਏ ਉੱਡਦਾ ਕੇ ਆਏਗਾ।
ਹੂੰ ਹੂੰ ਸਾਡੇ ਤੇ ਰਾਤੀ ਵੀ ਪਈ ਐ।ਬਾਰੀਸ਼ ਅੰਮ੍ਰਿਤਸਰ ਵਾਲੀ ਸਾਈਡ ਵੀ ਪਈ ਏ ਬਹੁਤ
ਹੂ ਪਰ ਜਿੰਨੀ ਬਾਰਿਸ਼ ਆਉਂਦੀ ਹੈ। ਉਨੀ ਗਰਮੀ ਜ਼ਿਆਦਾ ਵੱਧਦੀ ਐ।
ਜਾਂਦੀ ਗਰਮੀ ਉਹੀ ਨਾ ਹੁਣ, ਜਿੰਨੀ ਬਾਰਿਸ਼ ਆਈ ਹੈ ਉਨੀ ਜ਼ਿਆਦਾ ਗਰਮੀ
ਓਨੀ ਜ਼ਿਆਦਾ ਗਰਮੀ ਇਹ ਤੇ ਹੈ ਹੀ ਫਿਰ ਆਵੇ ਤਾਂ ਪੰਗਾ ਨਾ ਆਵੇ ਤਾਂ ਥੋੜੀ ਦੇਰ ਦਾ ਲੱਗਦਾ ।ਕਿ ਹਾਂ ਬਈ ਸ਼ਾਂਤੀ ਮਿਲੀਏ, ਉਸ ਤੋਂ ਬਾਅਦ ਫੇਰ ਉਹੀ ਕੁਛੇ
ਹੂ ਮੈ ਵੀ ਥੋੜੀ ਦੇਰ ਤੱਕ, ਮੈਂ ਕਿਹਾ ਚਲ ਨਾਲ -ਨਾਲ ਹੀ ਨਾਲ ਰਹਿਣੀ ਐ। ਸੰਡੇ ਤੇ ਬਸ ਉਹੀ ਤੁਹਾਡੇ ਵੇਲੀ ਗੱਲ ਦੀ ਕੰਮ ਮੁਕਦੇ ਨੀ ਐ।
ਸੰਡੇ ਦਾ ਨੀ ਕੰਮ ਦਾ ਜਿੰਨਾ ਮਰਜੀ ਜਲਦੀ ਉੱਠ ਜਾਓ।ਜਿੰਨਾ ਮਰਜ਼ੀ ਕਰ ਲੋ ਹਾਂ।ਤੇ ਛੁੱਟੀਆਂ ਇਨੇ ਵੈਸੇ ਰੋਜ਼ ਹੀ ਸੰਡੇ ਮੰਨੀ ਦੇਣੇ
ਇਹ ਤਾਂ ਬਿਲਕੁਲ ਸਹੀ ਗੱਲ ਹੈ। ਬਹੁਤ ਹੀ ਹੈ।ਹੂ ਬਸ ਹੋਰ ਦੋ ਤਿੰਨ ਦਿਨ ਐਸ਼ ਐ।
ਬਸ ਦੋ ਤਿੰਨ ਦਿਨ ਰਹਿ ਗਏ ਨੇ ਬੱਚਿਆਂ ਦੇ ਸਕੂਲ ਖੁੱਲ ਜਾਣਗੇ। ਥੋੜਾ ਜ ਸ਼ਾਂਤੀ ਮਿਲੇਗੀ।
ਹਾਂ। ਹਨ ਨਾ ਦੋ ਤਿੰਨ ਦਿਨ ਰਹਿ ਗੇ। ਬਸ
ਹਾਂਜੀ। ਤੁਹਾਨੂੰ ਕੀ ਪਸੰਦ ਹਿਲ ਸਟੇਸ਼ਨ ਤੇ, ਕਿੱਥੇ ਜਾਣਾ ਪਸੰਦ ਕਰਦੇ ਓ।
ਜੀ ਆ ਜੀ
ਮੈਂ ਕਿਹਾ ਹੀ
ਹਿਲ ਸਟੇਸ਼ਨ ਚ, ਦੀਦੀ ਆਪਾਂ ਹੁਣੇ ਗਏ ਸੀ। ਵੀ ਡਲੋਜ਼ੀ ਨਾ।
ਅੱਛਾ। ਡਲਹੋ ਜੀ
ਹਾਂ। ਤਾਂ ਡਲਹੌਜ਼ੀ ਗਏ ਸੀ ।ਹਾਂਜੀ, ਹਾਂਜੀ ਵੱਖ ਹੋਨਾ।ਮੌਸਮ ਉੱਥੇ ਨਹੀਂ ਮੌਸਮ ਚੇਂਜ ਹੋ ਰਿਹਾ ਸੀ। ਕਿਤੇ ਸਨੋਫਾਲ ਸੀਗੀ ਤੇ ਫੇਰ ਧੁੱਪ ਨਿਕਲ ਜਾਂਦੀ ਸੀ। ਵਿੱਚੇ ਹੀ ਵਿੱਚੇ ਹੀ ਬੱਦਲ ਸੀਗੇ, ਇੱਕ ਮੌਸਮ ਨ ਸੀ। ਹਾਂ ਨੀ ਗਰਮੀ ਨਹੀਂ ਸੀ ਹੈਗੀ, ਤੁਸੀਂ ਕਹਿ ਸਕਦੇ ਮਤਲਬ ਧੁੱਪ ਵਿੱਚ ਵੀ ਮਤਲਬ ਠੰਡ ਲੱਗਦੀ ਸੀ ਉੱਥੇ
ਅੱਛਾ।
ਅਸੀਂ ਇੱਕ ਜੈਕਟ ਲੈ ਕੇ ਗਏ ਹੋਏ ਸੀ। ਆਪਣੀ ਮਤਲਬ ਕਿਹਾ ਬੱਚਿਆਂ ਦਾ ਕੋਈ ਪਤਾ ਨੀ ਹੁੰਦਾ। ਇਹਨਾਂ ਦਾ ਇੱਕ ਗਰਮ ਸੂਟ।ਹਾਂ ਨਾਲ ਲਿੱਤਾ ਹੋਇਆ ਸੀ। ਚਲੋ ਬਚਾਅ ਹੋ ਗਿਆ ਸੂਟ ਲੈ ਕੇ ਗੇ ਸੀਗੇ ਤੇ
ਨਹੀਂ ਵਧੀਆ ਕੀਤਾ ਹੋਰ ਕਿਆ। ਠੀਕ ਹੈ ਬੱਚਿਆਂ ਵਾਸਤੇ ਤਾਂ ਠੰਡ ਹੈ।ਹੀ
ਹੂ
ਉੱਪਰ ਨੀਚੇ ਹੁੰਦਾ ਰਹਿੰਦਾ। ਨਾ ਇੱਥੇ ਵੀ ਐਸੀ ਜਗ੍ਹਾ ਤੇ ਵੀ ਹੁੰਦਾ ਰਹਿੰਦਾ ਹੈ।
ਚੱਲ ਰਿਹਾ ਕਦੀ ਬਦਲ ਆ ਗਿਆ ਸੀ ਕਦੀ ਵਿੱਚੇ ਧੁੱਪ ਨਿਕਲ ਜਾਂਦੀ ਸੀ।
ਅੱਛਾ,
ਬਟ ਇੱਥੇ ਆ ਕੇ, ਉਸ ਹਿਸਾਬ ਨਾਲ ਜ਼ਿਆਦਾ ਗਰਮੀ ਲੱਗ ਰਹੀ ਹੈ।
ਹਾਂ ਤੇ ਉਹ ਉਥੇ ਹਿਸਾਬ ਨਾਲ ਤਾਂ ਲੱਗੂਗੀ ਗ ਉੱਥੇ ਥੋੜਾ ਠੰਡਾ ਸੀ ਚਾਹੇ ਥੋੜੀ ਦੇਰ ਵਾਸਤੇ ਸੀ ਜਾਂ ਜ਼ਿਆਦਾ, ਦੇਰ ਵਾਸਤੇ ਸੀ ਪਰ ਇੱਥੇ ਤੇ ਜਰਾ ਜੀ ਵੀ ਨੀ ਹੈਗਾ ਏ ਸੀ ਥੱਲੇ ਬਹਿ ਜਾਓ ਤੇ ਠੰਢ ਲੱਗ ਲੱਗੇਗੀ ਨੀ ਤਾਂ ਨਹੀਂ ਲੱਗੇਗੀ।
ਏਸੀ ਚੱਲਦਾ ਬਿਲਕੁਲ ਠੀਕ, ਬੰਦ ਹੋ ਗਿਆ ਤੇ ਬਸ। ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਪਤਾ ਲੱਗਦ ਏਸੀ ਬੰਦ ਹੋ ਗਿ
ਪਤਾ ਚੱਲ ਜਾਂਦਾ ਸਹੀ ਗੱਲ ਥੋੜੀ ਦੇਰ ਤੱਕ ਤੇ ਰਹਿੰਦਾ ਠੰਡਾ ਉਸ ਤੋਂ ਬਾਅਦ ਫੇਰ ਜਿਵੇਂ- ਜਿਵੇਂ ਪੱਖੇ ਦੀ ਹਵਾ ਗਰਮ ਸੁੱਟੀ ਜਾਏਗੀ। ਔਨੀ ਫੇਰ ਗਰਮੀ ਸ਼ੁਰੂ
ਮੇਰੀ ਗੁੜੀਆ ਛੋਟੀ ਹੈ ਨਾ ਸਾਨੂੰ ਪਤਾ ਲੱਗੇ ਨਾ ਲੱਗੇ। ਇਹਨੂੰ ਪਹਿਲੇ ਪਤਾ ਲੱਗ ਜਾਂਦਾ ਏਸੀ ਬੰਦ ਹੋ ਗਿਆ।
ਅੱਜ ਕੱਲ ਸਾਡੇ ਵਾਰੀ ਤੇ ਐਵੇਂ ਕੱਟ ਤੀ ਸਾਰੀ ਜ਼ਿੰਦਗੀ ਬ ਕਹਿ ਤੇਰੀਆਂ ਬੱਚੇ ਨੂੰ ਜਿਆਦਾ ਤਾਂ ਸਾਡੀ ਤੇ ਜ਼ਿੰਦਗੀ ਐਵੇਂ ਨਿਕਲ ਗਈ ਹੈ।
ਹੂੰ ਬਸ ਲੇਟ ਖਾ ਲੀ ਤੋਰੀ ਬਣਾਈ ਹੂੰ ਬਸ ਤੋ ਵੀ ਬੇਟੇ ਨੇ ਖਾਣੀ ਹੀ ਹੈ ਉਹਨੂੰ ਦੇਖਾਂਗੀ ਫੇਰ ਮੈਗੀ ਮੋਗੀ ਬਣਾ ਦਾਂਗੀ।
ਤੇ ਕਾਲੀ ਤੋਰੀ ਕਿਵੇਂ ਟਮਾਟਰ ਵਗੈਰਾ ਪਾ ਕੇ ਬਣਾ
ਹਾਂਜੀ-ਹਾਂਜੀ ਓਇਲ ਟਮਾਟਰ ਪਿਆਜ ਵਗੈਰਾ ਪਾ ਕੇ ਤੜਕਾ ਮੈਂ ਦੇਸੀ ਘੀ ਦਾ ਲਗਾਨੀ ਇਹਨੂੰ ਹਾਂ ਬਹੁਤ ਟੇਸਟੀ ਲੱਗਦਾ ਉਹਦਾ ਕਿ ਨਾਲੇ ਤਾਜ਼ੀ- ਤਾਜ਼ੀ ਖਾਧਦੀ ਜਾਂਦੀ ਬੰਦੀ ਕਿੰਨੀ ਕਿ
ਉਹ ਵੈਸੇ ਜਿੰਨੀ ਮਰਜ਼ੀ ਬਨਾ ਉਹ ਸ ਸੁੰਗੜ ਕੇ ਮਾਸਾ ਕੁ ਧੋ ਜਾਣੀ ਉਹਨੇ
ਮਾਸਾ ਜਿਹੀ ਹੋ ਜਾਣੀ।
ਹੂੰ
ਹੂੰ ਚੱਲ ਕੋਈ ਤਿੰਨ ਹੋਰ ਬਣਾ ਦੇਣਗੇ ਮੈ ਕਿਹਾ ਚੱਲ ਤੈਨੂੰ ਕੁਛ ਹੋਰ ਬਣਾ ਦਾਂਗੀ ਛੋਟੀ ਗੁੜੀਆਂ ਨਾਲ ਫੇਰ ਮੈਂ ਪਹਿਲੀ ਕੱਟ-ਕੁੱਟ ਕੇ ਰੱਖ ਲੈਂਦੀ ਮੈਂ ਸਬਜ਼ੀਆਂ ਤੁਸੀ ਪਤਾ ਨੀ ਹੁੰਦਾ ਕਿਹੜੇ ਵੇਲੇ ਉੱਠ ਜਾਂਦੀ ਕਿਹੜੇ ਵੇਲੇ ਜਿੱਦ ਪੈ ਜਾਂਦੀ ਏ।
ਬੱਚਿਆਂ ਦਾ ਨਹੀਂ ਪਤਾ ਲੱਗਦਾ ਕਿ ਇਸ ਟਾਈਮ ਕੀ ਹੋ ਜਾਂਦਾ ਉਹਨਾਂ ਨੂੰ ਖੇਲਦੇ ਰਹਿਣਗੇ ਤੇ ਖੇਡਦੇ ਰਹਿਣਗੇ ਅੜ ਜਾਣਗੇ।
ਬਸ -ਬਸ ਇਹੀ ਸਾਬ ਹੋਇਆ ਦਾ ਲੱਗੀ ਹੋਈ ਬੇਟੇ ਨਾਲ ਤੇ ਚਲੋ ਕੈਂ ਕਿਹਾ ਚੱਲ ਥੋੜਾ ਜਿਹਾ ਕੰਮ ਮੁਕਾ ਲਾਂ ਨਹੀਂ ਤਾਂ ਛਿੜ ਜਾਂਦੀ।
ਚਲੋ ਵਧੀਆ ਖੇਲਦੀ ਹੋਣੀ ਛੋਟੀ ਕਿੰਨੀ ਛੋਟੀ ਏ।
ਛੋਟੀ ਅੱਠ ਮਹੀਨਿਆਂ ਦੀ ਜਿਹ ਦੀਦੀ
ਅੱਛਾ ਅੱਠ ਮਹੀਨਿਆਂ ਜਾਦਾ ਛੋਟੀ ਐ ਫਿਰ ਤੇ ਮੇਰਾ ਦੋਤਰਾ ਵੀ ਮੇਰਾ ਦੋਤਰਾ ਵੀ ਦਸ ਮਹੀਨੇ ਦਾ ਹੈਗਾ। ਉਹ ਹੁਣ ਹਾਂ ਦਸ ਮਹੀਨੇ ਦਾ ਹੋਇਆ ਪਰਸ ਬਾਈ ਤਰੀਕ ਨੂੰ
ਠੀਕ ਹੈ ਠੀਕ ਹੈ।
ਨਿੱਕੇ-ਨਿੱਕੇ ਬੱਚੇ ਸੰਭਾਲਣੇ ਬੜੇ ਔਖੇ ਨੇ ਬਈ ਪਹਿਲੇ ਫੇਰ ਬੱਚੇ ਵਧੀਆ ਸੀ। ਜਿੱਥੇ ਬਿਠਾਓ ਬਹਿ ਜਾਂਦੇ ਸੀ। ਹੁਣ ਤੇ ਅੱਜ ਕੱਲ ਦੇ ਬੱਚੇ ਜਿੱਥੇ ਬਿਠਾ ਬਹਿੰਦੇ ਨੀ ਹੈਗੇ। ਹੈਂ
ਦੰਦੀ ਕੱਢ ਲਈ ਤੁਹਾਡੇ ਦੋਤਰੇ ਨੇ।
ਅਜੇ ਉਹਨਾਂ ਤੇ ਉਹਨਾਂ ਤੇ ਛੇਵੇਂ ਮਹੀਨੇ ਸ਼ੁਰੂ ਕਰਤੀ ਸੀ ਕੱਢਣੀ ਕਲਯੁੱਗੀ ਬੱਚੇ ਨੇ ਨਾ ਅੱਜ ਕੱਲ
ਸਾਡੇ ਵਾਲੇ ਨੇ ਨੀ ਕੱਢੀ ਹਜੇ।
ਕ ਕਰੀਏ ਸਾਡੇ ਤੇ ਕੱਲਯੁਗ ਬੱਚੇ ਨੇ ਅੱਜ ਕੱਲ ਦੇ ਉਹਨੇ ਛੇਵੇਂ ਮਹੀਨੇ ਦੰਦੀ ਸ਼ੁਰੂ ਕਰ ਲਈ ਸੀ ਚਾਰ ਹੁਣ ਉੱਤੇ ਦੀ ਕੱਢੀ ਹੋਈ ਸੀ ਦੋ ਥੱਲੇ ਦੀ ਛੇ ਦੰਦ ਕੱਢ ਲੈਣੇ ਅਗਲੇ ਨੇ। ਬਹਿ ਵੀ ਜਾਂਦਾ ਹੁਣ ਖੜੇ ਹੋਣ ਦੀ ਕੋਸ਼ਿਸ਼
ਨਹੀਂ ਖੜੀ ਤਾਂ ਹੋ ਇਹ ਖੜੀ ਹੋ ਜਾਂਦੀ ਹੈ। ਮਤਲਬ ਫੜ ਕੇ ਚੀਜ਼ਾਂ ਚੱਲਦੀ ਹੀ ਹੈ ਤੇ ਬਸ ਦੰਦੀ ਹ ਨੀ ਕੱਢ ਰਹੀ।
ਸਗੋਂ ਚੰਗਾ ਸਗੋਂ ਚੱਲਦੇ-ਚਲਦੇ ਕੱਢੇਗੀ ਨਾ ਫੇਰ ਇਹਨੂੰ ਜਾਦਾ ਦਰਦ ਵੀ ਨੀ ਹੋਏਗੀ ਔਰ ਜਿਵੇਂ ਲੂਜ਼ ਮੋਸ਼ਨ ਬੱਚਾ ਲੱਗਦੇ ਨੇ ਉਹ ਜ਼ਿਆਦਾ ਨੀ ਹੋਣਗੇ।
ਹਾਂ
ਸਗੋਂ ਚਲਦੇ ਫਿਰਦੇ ਚੱਲਦੇ ਫਿਰਦੇ ਬੇ ਚਾਬੰਦੀਆਂ ਕੱਢੇ ਨਾ, ਬਹੁਤ ਅੱਛੀ ਗੱਲ ਏ ਓਦਾਂ ਤੇ ਫੇਰ ਦਿੱਕਤ ਆਉਂਦੀ ਬੱਚੇ ਨੂੰ ਬਹੁਤ ਜਾਦਾ।
ਹ ਉਹੀ ਸਾਰੇ ਕਹਿ ਰਹੇ, ਕਹਿੰਦੇ ਆ ਤੁਰੇ ਗੀ ਜਲਦੀ। ਤੇਨ ਦੰਦੀ
ਪਤਾ ਕੀ ਹਰ ਇੱਕ ਬੱਚੇ ਦਾ ਅਲਗ-ਅਲਗ ਸਿਸਟਮ ਹੁੰਦਾ ਕੋਈ ਕਿੱਦਾਂ ਹੁੰਦਾ ਕੋਈ ਡੇਢ ਡੇਢ ਸਾਲ ਚੱਲਣਾ ਸ਼ੁਰੂ ਕਰਦਾ ਕੋਈ ਡੇਢ ਸਾਲ ਚ ਦੰਦੀਆਂ ਕੱਢਦਾ ਹਰ ਇੱਕ ਦਾ ਆਪਣਾ-ਆਪਣਾ ਅਲਗ-ਅਲਗ ਹੈਗਾ। ਸਾਡਾ ਹੈ ਕਮਜ਼ੋਰ ਪਰ ਸਾਡਾ ਮਤਲਬ ਐਕਟਿਵ ਹੈਗਾ ਜਾਦਾ। ਹਾਂ ਚੀਕਾ-ਚੁਕਾ ਮਾਰ ਲੈਂਦਾ ਚੰਗੀ
ਅੱਛਾ-ਅੱਛਾ। ਸੁੱਖ ਨਾਲ ਠੀਕ ਐ।